ਹੋ ਗਿਆ
ਹਾਂ ਹੈਲੋ ਹੈਲੋ ਹਾਂਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਮੈਂ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ
ਹਾਂ ਮੈਂ ਵੀ ਠੀਕ ਬਸ ਵਧੀਆ ਹੋਰ ਕੀ ਕਰ ਰਹੀ ਸੀ
ਨਹੀਂ ਬਸ ਏਦਾਂ ਹੀ ਫਰੀ ਬੈਠੀ ਸੀ ਤੇ ਮੈਂ ਕਿਹਾ ਚਲੋ ਕਿਉਂ ਕੋ ਕਰ ਲਵਾਂ
ਬਹੁਤ ਚੰਗਾ ਕੀਤਾ ਹਾਂ ਮੈਂ ਵੀ ਵਿਹਲੀ ਸੀ ਬਸ ਕਰਨਾ ਕੀ ਫੋਨ ਪਕੜਿਆ ਚਲੋ ਚੰਗਾ ਕੋਲ ਕਰ ਲਈੈ ਨ ਤ ਉਹ ਕਰਦਾ ਕੀ ਬੰਦਾ ਰੀਲਾਂ ਹੀ ਸਕੋਲ ਕਰਦਾ ਬਹਿ ਕੇ
ਅਰੇ ਕਿੰਨੀ ਰੀਲ ਦੀ ਕਿੰਨੀ ਸਕਰੋਲ ਕਰ ਲਏਗਾ ਬੰਦਾ ਮੈਂ ਤੇ ਅੱਕ ਜਾਂਦੀ ਹਾਂ ਰੀਲ ਸਕਰੋਲ ਕਰ ਕਰਕੇ ਕਰ ਕਰਕੇ
ਉਹ ਕਹਿੰਦੇ ਨੇ ਨਾ ਉਵੇਂ ਦੀ ਹੀ ਸਾਰੀ ਆਉਂਦੀ ਰਹਿਣ ਹੈ ਉਹ ਬੋਰ ਹੀ ਹੋ ਜਾਂਦਾ ਦੇਖ ਦੇਖ ਕੇ ਬੰਦਾ ਤੇ ਬਸ ਚਲੋ ਚੰਗੇ ਹਾਂ ਹੋਰ ਗਰਮੀ ਦਾ ਕੀ ਹਾਲ ਹੈ
ਬਸ ਗਰਮੀ ਦਾ ਤੇ ਕੁਛ ਨਾ ਪੁੱਛੋ ਗਰਮੀ ਨੇ ਤੇ ਦਿਮਾਗ ਖ਼ਰਾਬ ਕਰਕੇ ਰੱਖਿਆ ਕਿਧਰੇ ਜਾ ਨਹੀਂ ਹੁੰਦਾ ਮਤਲਬ ਕੋਈ ਵੀ ਇਹ ਹੁਣ ਮੈਂ ਮਾਰਕੀਟ ਜਾਣਾ ਹਨਾ ਥੋੜੇ ਮੈਂ ਕਿਹਾ ਸੂਟ ਲਿਆਵਾਂ ਗਰਮੀਆਂ ਦੇ ਅਰੇ ਕੀ ਕਰਾਂ ਗਰਮੀਆਂ ਦੇ ਸੂਟ ਲੈਣੇ ਜਾਣਾ ਗਰਮੀ ਹੀ ਨਹੀਂ ਜਾਣ ਦੇ ਰਹੀ
ਅਭ ਸਹੀ ਹੈ ਅਰੇ ਛੇ ਵਜੇ ਤੱਕ ਤੇ ਇੰਨਾ ਸੂਰਜ ਸਿਰ ਤੇ ਹੁੰਦਾ ਨਿਕਲਣ ਦਾ ਦਿਲ ਨੀ ਕਰਦਾ ਅੱਛਾ ਫੇਿਰ ਬਾਜ਼ਾਰ ਜਾਓ ਪੀੜਾ ਹੈਨੀ ਹੈ ਛੇ ਵਜੇ ਤੋਂ ਬਾਅਦ ਜਾਓ ਫੇਿਰ ਅੱਠ ਵਜੇ ਫੇਿਰ ਉਹੀ ਹੁੰਦਾ ਨਾ ਕਿ ਰਾਤ ਪੈਂਦੀ ਹੈ ਫੇਰ ਚਲੋ ਹੁੰਦਾ ਕੀ ਕਾਰ ਤਾਂ ਹੀ ਟਾਈਮ ਸਿਰਫ ਡਿਨਰ ਦਾ ਹੁੰਦਾ ਅੱਠ ਵਜੇ ਤੋਂ ਬਾਅਦ ਡਿਨਰ ਸਟਾਰਟ ਹੋ ਜਾਂਦਾ
ਉਹੀ ਨਾ ਉਸ ਦਿਨ ਪਰਸੋਂ ਮੈਂ ਪਰਸੋਂ ਮੈਂ ਤਿਆਰ ਹੋਈ ਸਵੇਰੇ ਗਿਆਰਾਂ ਵਜੇ ਨਾਲ ਨਾ ਮਾਰਕੀਟ ਜਾਣ ਵਾਸਤੇ ਮ ਆਪਾਂ ਤਿਆਰ ਹੁੰਦੇ ਹੁੰਦੇ ਨਾ ਸਾਢੇ ਗਿਆਰਾਂ ਪੌਣੇ ਬਾਰਾਂ ਵੱਜ ਗਏ ਤੇ ਮੇਰੇ ਹਸਬੈਂਡ ਆ ਗਏ ੋਂ ਦੀ ਨਾ ਗਰਮੀ ਸੀ ਬਹੁਤ ਉਸ ਦਿਨ ਬਹੁਤ ਜਿਆਦਾ ਟੈਂਪਰੇਚਰ ਸੀਗਾ ਤੇ ਆ ਕੇ ਬੋਲਣ ਬਹਿ ਗਏ ਨਹੀਂ ਜਾਣਾ ਨਹੀਂ ਜਾਣਾ ਇੰਨੀ ਗਰਮੀ ਹੈ ਬਾਹਰ ਤੂੰ ਬਿਮਾਰ ਪੈਣਾ ਤੂੰ ਚੱਕਰ ਖਾ ਕੇ ਗਿਰ ਜਾਏਂਗੀ ਕੋਈ ਨੀ ਜਾਣਾ, ਮੈਂ ਕਿਹਾ ਵੀ ਦੇਖੋ ਹਾਂ ਫੇਰ ਇਹਨਾਂ ਨੇ ਮੈਨੂੰ ਜਾਾਨ ਹੀ ਨੀ ਦਿੱਤਾ ਮੈਂ ਤੇ ਘਰ ਹੀ ਬੈਠ ਗਈ ਮ
ਅੱਛਾ- ਅੱਛਾ ਨਹੀਂ ਉਹੀ ਨਾ, ਸਰਦੀਆਂ ਚ ਕੀ ਹੁੰਦਾ ਕਿ ਅਸੀਂ ਗਿਆਰਾਂ ਵਜੇ ਲੰਘ ਜਾਂਦੇ ਹਾਂ ਸਰਦੀ ਚ ਨੀ ਫੀਲ ਹੁੰਦਾ ਜੇ ਕਿ ਠੰਡ ਹੈ। ਕੱਪੜੇ ਪਾਏ ਚੱਲੋ ਤੇ ਗਰਮੀ ਲੱਗਦੀ ਹੈ ਬਾ ਬਾਜ਼ਾਰ ਚ ਨੀ ਪਤਾ ਲੱਗਦਾ ਅੱਛਾ ਗਰਮੀ ਚ ਜਾਣਾ ਮੁਸ਼ਕਿਲ ਏ ਇਸੀਂ ਮੰਨੋਗੇ ਤੁਸੀਂ ਮੈਂ ਵੀ ਇਹਨੂੰ ਗਿਆਰਾਂ ਵਜੇ ਕੋਲ ਆਪਣੀ ਬੇਟੀ ਨੂੰ ਸਕੂਲੋਂ ਲੈਣ ਜਾਂਦੀ ਹਾਂ। ਇੰਨੀ ਗਰਮੀ ਔਰ ਮਾਰਕੀਟ ਚ ਐੰਨੀ ਪੀੜ ਹੁੰਦੀ ਹੈ ਨਾ ਜਿਵੇਂ ਅ ਸਮਝੋ ਸਟੇਸ਼ਨ ਰੋਡ ਪੈਂਦਾ ਹੈ। ਉਹੀ ਫੇਰ ਉਸ ਸਾਈਡ ਤੇ ਪੀੜੇ ਮਤਲਬ ਕਿ ਉੱਤੋਂ ਸੂਰ ਸਿਰ ਤੇ ਸੂਰਜ ਪੈਂਦਾ ਹੈ। ਹਾਏ! ਖੜਾ ਹੋਣਾ ਪੈਂਦਾ ਨਾ ਤੇ ਇੰਨਾ ਮੁਸ਼ਕਿਲ ਲੱਗਦਾ ਹੈ। ਚੱਲਦੇ ਹੋਏ ਤੇ ਗਰਮੀ ਨਹੀਂ ਲੱਗਦੀ ਚੱਲ -ਚੱਲ ਰਿਹਾ ਐਕਟਿਵਾ ਤੇ ਪਰ ਜਿੱਥੇ ਤੁਸੀਂ ਰੁਕੇ ਨਾ ਤੇ ਉੱਥੇ ਤੇ, ਇੰਨੀ ਕਾਹਲੀ ਪੈਂਦੀ ਆ ਨਾ ਕਿ ਬਈ, ਅਸੀਂ ਫਸ ਕਿਉਂ ਗਏ ਇਹਦੇ ਚ ਬਹੁਤ ਗਰਮੀ ਹੈ। ਚ ਘਰ ਆਉਂਦੇ ਨੇ ਆ ਉਹ ਤੇ ਐਵੇਂ ਸਿਰ ਚੱਕਰ ਆਉਂਦਾ ਹੁੰਦਾ ਹੈ ਆ ਕੇ ਪਾਣੀ ਪੂਣੀ ਪੀ ਕੇ ਪਹਿਲੇ ਮੈਂ ਤੇ ਰੂਮ ਵਿਚੋਂ ਹਿਲਦੀ ਨ ਅੱਧਾ ਘੰਟਾ ਕਿ ਪੂਰੀ ਰਿਲੈਕਸ ਮਿਲਲੇਗਾ ਤੇ ਫਿਰ ਕਿਚਨ ਹੀ ਜਾਂਦੀ ਆ ਇਸ ਕਰਕੇ ਮੈਂ ਤੇ ਕੀ ਕਰਦੀ ਆਾਂ ਸਵੇਰੇ ਸਾਢੇ ਦਸ ਵਜੇ ਤੱਕ ਕੀ ਨਾ ਲੰਚ ਪੂਰਾ ਨਾ ਰੇਡੀ ਕਰ ਲੈਂਦੀ ਆ। ਸਬਜ਼ੀ ਬਣਾ ਲਈ, ਜਿਵੇਂ ਚਾਵਲ ਬਣਾਣੇ ਚਾਵਲ ਬਣਾ ਲੇ। ਰਾਇਤਾ ਪਾ ਲਿਆ। ਸੈਲਡ ਕੱਟ, ਰਿਹਾ ਕਿਉਂਕਿ ਆ ਕੇ ਨਾ ਮਨ ਕਰਦਾ ਹੁਣ ਇੰਨੀ ਗਰਮੀ ਚ ਉਹ ਸਿਰ ਚੱਕਰ ਆਉਂਦਾ ਨਾ ਆ ਕੇ ਅੱਧਾ ਘੰਟਾ ਪਹਿਲੇ ਬਹਿ ਜਾਓ ਰੂਮ ਵਿੱਚ। ਕਿ ਆਪ ਹਾਂ, ਇਹ ਹੋ ਜਾਂਦਾ ਏ - ਬਸ, ਹੁਣ ਚੱਲ ਗਰਮੀ ਉਹਨੇ ਵੀ ਆਪਣਾ ਜ਼ੋਰ ਦਿਖਾਣਾ ਹੈ।
ਇਹਨੂੰ ਵੀ ਆਪਣਾ ਜ਼ ਜੋਰ ਦਿਖਾਉਣਾ ਦੇਖੋ ਮੈਂ, ਹਰ ਮੌਸਮ ਬਹੁਤ ਜ਼ਰੂਰੀ ਹੁੰਦਾ। ਹਨਾ, ਹਰ ਮੌਸਮ ਦਾ - ਆਪਣਾ- ਆਪਣਾ ਮਤਲਬ ਹੈਗਾ ਹੈ। ਦੇਖੋ ਠੰਡ ਵੀ ਹੋਣੀ ਬੜੀ ਜ ਜ਼ਰੂਰੀ ਹੈ। ਹਨਾ। ਬੰਦਾ ਗਰਮੀ ਚੇ ਖਾ- ਖਾ ਕੇ ਤੇ ਗਰਮੀ ਤੇ ਕਿੰਨਾ ਟੈਂਪਰੇਚਰ ਹੋ ਜਾਏ। ਦੇਖੋ ਠੰਡ ਵੀ ਹੋਣੀ ਬੜੀ ਜ਼ਰੂਰੀ ਹੈ ਦੇਖੋ ਗਰਮੀ ਵੀ ਹੋਣੀ ਬੜੀ ਜ਼ਰੂਰੀ ਹੈ। ਜੋ ਸਾਡੇ ਅੰਦਰ ਦਾ ਸਾਰਾ ਪਸੀਨਾ ਨੀ ਨਿਕਲੇਗਾ। ਗੰਦ ਨੀ ਬਾਹਰ ਨਿਕਲੇਗੀ ਤੇ ਫੇਰ ਉਹ ਕਿੱਦਾਂ ਸਹੀ ਹੋ ਮੈਨੂੰ ਤੇ ਬਰਸਾਤ ਦਾ ਮੌਸਮ ਲੱਗਦਾ ਤੇ ਬਹੁਤ ਸੋਹਣਾ ਏ ਅੱਛਾ ਲੱਗਦਾ ਜਦੋਂ ਬਰਸਾਤਾਂ ਵੀ ਦੇਖ--‌ ਹਿੰਕਲੇ ਚ ਪਲਿਚ ਬੜੀ ਹੋ ਜਾਂਦੀ ਐ।
ਨਹੀਂ ਫਿਰ ਬਰਸਾਤ ਦੇ ਮੌਸਮ ਵਿੱਚ ਗੱਲ ਪਤਾ ਕੀ ਹੈ ਲਾਈਟ ਨਹੀਂ ਹੁੰਦੀ ਅਨੇਰੀ ਆਏ ਕਿ ਔਰ ਬਰਸਾਤ ਆਏਗੀ। ਲਾਈਟ ਜਾਂਦੀ ਐ। ਉੱਥੇ ਜਿਆਦਾ ਦਿਲ ਨਾ ਕਾਅਲਾ ਪੈਂਦਾ ਐ। ਔਰ ਵਾਕਈ ਸਹੀ ਗੱਲ ਏ ਬਰਸਾਤ ਤੇ ਸੋਹਣੀ ਤੇ ਲੱਗਦੀ ਐ ਬਹਿੰਦੀ ਐ ਬਈ ਚੱਲ ਠੰਡਾ ਹੋ ਜਾਂਦਾ ਘਰ ਪੂਰਾ ਤੇ ਪਰ ਉਈ ਗੰਦਗੀ ਬੜੀ ਹੋ ਜਾਂਦੀ ਐ, ਘਰ ਇੱਚ ਵੀ ਓਨਾਂ ਈ ਪਾਣੀ ਹੋਏਗਾ। ਬਾਹਰੋਂ ਆਓ ਤੇ ਮਿੱਟੀ ਵਾਲੇ ਪੈਰ ਆਣਗੇ ਵੀ ਸਫ਼ਾਈ ਬੜੀ ਚਾਹੀਦੀ ਹੈ ਬ
ਸਫ਼ਾਈ ਬੜੀ ਚਾਈਦੀ ਐ। ਬਿਲਕੁਲ ਬ ਬਰਸਾਤਾਂ ਲੱਗਦੀਆਂ ਤੇ ਬਹੁਤ ਸੋਹਣੀਆਂ ਵੀ ਬਟ ਉਹੀ ਨਾ ਐਜੇ ਗੰਦ ਬੋਤ ਪੈਂਦਾ ਬਰਸਾਤਾਂ ਚ ਇਹਵੇ ਅੱਛਾ ਪਰਕਾਰੀ ਜੇ ਬਰ ਸਾਥ ਆਏਗੀ ਜਿਵੇਂ ਬਹੁਤ ਗਰਮੀ ਪੈ ਰਹੀ ਐ। ਇੱਕ ਦਮ ਬਰਸਾਤ ਆਏਗੀ ਤੇ ਬੜਾ ਹੀ ਸੋਹਣਾ ਲੱਗੇਗਾ ਮੌਸਮ। ਹੈਂ ਬਰਸਾਤ ਤੋਂ ਇੱਕ ਘੰਟੇ ਤੱਕ ਕੈਂਦੇ ਬੜਾ ਠੰਡ-ਠੰਡਾ ਪੱਖਿਆਂ ਦੀ। ਵੀ ਸਾਰੇ ਰੂਮ ਵੀ ਬੜੇ ਠੰਡੇ-ਠੰਡੇ ਲੱਗਣਗੇ ਲੇਕਿਨ ਜਿੱਦਾਂ ਹੀ ਥੋੜਾ ਜਿਹਾ ਧੁੱਪ ਤੇਜ ਹੋਏਗੀ। ਉਹੀ ਧੁੱਪ ਇੰਨਾਂ ਦਿਮਾਗ ਖ਼ਰਾਬ ਕਰਦੀ ਐ। ਮਤਲਬ ਬਹੁਤ ਜ਼ਿਆਦਾ ਨਾ ਅ ਅੱਛਾ ਉਸ ਟਾਈਮ ਤੇ ਸਾਡੀ ਸਕਿੰਨ ਵੀ ਬਹੁਤ ਅਜੀਬ ਜਿਹੀ ਲੱਗਦੀ ਹੈਨਾ! ਚਿਪ ਚਿਪੀ ਜਿਹੀ ਉਹ
ਬਿਲਕੁਲ ਇਹ ਨਾ ਬਲਕਿ ਐਹੀ ਤੇ ਗਰਮੀ ਸਾਰੀ ਜਾਂਦੀ ਜੇ ਇਹ ਗਰਮੀ ਚ ਨ੍ਹੀਂ ਹੁੰਦਾ ਉਹ ਗਰਮੀ ਚ ਤੇ ਉਹ ਵੀ ਜਿਹੜੀ ਬਰਸਾਤ ਤੋਂ ਬਾਅਦ ਵਾਲੀ ਧੁੱਪ ਹੁੰਦੀ ਨਾ ਉਹ ਤੇ ਜਿਵੇਂ ਲੱਗਦਾ ਨਾ ਸਾਹ ਲੈਣ ਚ ਵੀ ਦਿੱਕਤ ਹੁੰਦੀ ਜਿਵੇਂ ਰੱਖੜੀ ਵਾਲੇ ਦਿਨ ਆਉਂਦੇ ਨੇ ਤੇ ਇਹ ਦਿਨ ਚ ਸਮ ਜੋ ਅ ਔਹ ਬੱਚਿਆਂ ਦੀ ਹੋਈ ਤੇ ਦਿਨ ਤਿਉਹਾਰ ਤੇ ਖੇਚਲ ਵੀ ਆਂਊਂਦੀ ਹੈਏ ਤੇ ਉਹ ਦਿਨ ਚ ਰਸੋਈ ਚ ਕੰਮ ਨੀਂ ਹੁੰਦਾ ਜੇ ਇੰਨੀ ਗਰਮੀ ਹੁੰਦੀ ਐ। ਵੀ ਘਬਰਾਹਟ ਵਾਲੀ ਗਰਮੀ ਹੁੰਦੀ ਏ ਘਬਰਾਹਟ ਐਹ ਵਾਲੀਜ਼ ਤੇ ਫੇਰ ਕੰਮ ਹੋ ਜਾਂਦਾ ਤੁਹਾਡਾ ਰਸੋਈ ਚ ਕੰਮ ਕਰ ਲੈਂਦੇ ਹੋ ਸਭ ਕੁਝ ਬਰਸਾਤ ਆਉਂਦੀ ਹੈ ਨਾ ਬਰ ਤਾਂ ਤਾਂ ਸਿਰਫ ਇੱਕ ਸੁਖੇ ਕਿ ਤੁਹਾਡੇ ਕਮਰੇ ਠੰਡੇ ਨੇ
ਹਾਂ ਬ ਤੇ ਤੁਸੀਂ ਆ ਉੱਠ ਸਕਦੇ ਹੋ ਤੇ ਤਾਂ ਕਰਕੇ ਤੇ ਲੇਕਿਨ ਉਹ ਵੈ ਕਿਚਨ ਵਿਚ ਤੇ ਸਾਤਾਂ ਚ ਤੇ ਹੋਰ ਵੀ ਜ਼ਿਆਦਾ ਮੁ ਹੋ ਜਾਂਦਾ ਹਨਾ ਪਰ ਸੋ ਇਥ ਮੈਨੂੰ ਤੇ ਸਭ ਤੋਂ ਜ਼ਿਆਦਾ ਬੈਸਟ
ਅਕ ਗਰਮੀ ਨਾ ਸਰਦੀ ਤੁਸੀਂ ਮੰਨੋਗੇ ਮੈਂ ਤੇ ਘੁੰਮਣ ਦਾ ਪੈ ਇਹੀ ਦਿਨਾਂ ਚ ਬਨਾਉਂਦੀ ਹਾਂ ਜਿਵੇਂ ਦੀਵਾਲੀ ਤੋਂ ਪਹਿਲੇ ਜੇ ਪੇਪਰ ਚ ਰਹੇ ਨੇ ਦੀਵਾਲੀ ਤੋਂ ਪਹਿਲੇ ਨੀ ਬਣਾਉਂਦੀ ਪੇਪਰ ਝਣ ਦੀਵਾਲੀ ਤੋਂ ਬਾਦ ਹੁਣ ਪਿਛਲੇ ਸਾਲ ਮੈਂ ਅ ਅ ਦਰਬਾਰ ਸਾਹਿਬ ਗਈ ਸੀ ਮੈਂ ਦੀਵਾਲੀ ਤੋਂ ਜਦੋਂ ਅਹ ਕੀ ਆਉਂਦਾ ਗੁਰੂ ਨਾਨਕ ਵਰਡੇ ਆਂਦਾ ਨਾ ਤੇ ਉਹਦੇ ਵਿੱਚ ਉਹ ਮੌਸਮ ਬੜਾ ਅ ਅੱਛਾ ਹੁੰਦਾ ਹੈ ਕਿ ਨਾ ਤੇ ਠੰਡ ਏ ਨਾ ਗਰਮੀ ਏ ਸਵੇਰ ਦੀ ਠੰਡ ਹੁੰਦੀ ਬ ਇੰਨਾ ਮਜ਼ਾ ਆਇਆ ਹੁਣ ਜਿਵੇਂ ਅਸੀਂ ਦਰਬਾਰ ਸਾਹਿਬ ਵੀ ਗਏ ਇੰਨਾ ਮਜ਼ਾ ਆਇਆ ਉੱਥੇ ਦਰਸ਼ਨ ਕਰਨ ਦਾ ਵੀ ਅਗਰ ਤੁਸੀਂ ਚਲੋ ਬਾਬਾ ਜੀ ਨੇ ਜਿੰਨਾ ਸਾਨੂੰ ਦਰਸ਼ਨ ਵਾਲੇ ਟੈਮ ਲਗਵਾਉਣਾ ਉਹ ਤੇ ਲਗਵਾਉਣਾ ਐ ਪਰ ਤੁਹਾਨੂੰ ਉੱਥੇ ਖੜੇ ਹੋਏ ਨਾ ਪਤਾ ਨੀ ਲੱਗੇਗਾ ਸੰਗਤ ਵਿੱਚ ਕਿ ਤੁਸੀਂ ਇਨਾ ਟਾਈਮ ਖੜੇ ਰਹੇ ਹੋ ਹਨਾ ਜਿਵੇਂ ਲੱਗ ਜਾਂਦਾ ਟਾਈਮ ਤੇ
ਲੇਕਿਨ ਐਹ ਦਿਨਾਂ ਚ ਤੇ ਇਨਸਾਨ ਜਾ ਨਹੀਂ ਸਕਦਾ ਉਹ ਪਾ
ਮੈਨੂੰ ਤਾਂ ਸੋਚ ਕੇ ਘਬਰਾਹਟ ਹੋਏਗੀ ਕਿ ਹਾਏ ਜਾਓ ਕਿਉਂਕਿ ਸੰਗਤ ਬਹੁਤ ਹੁੰਦੀ ਹੈ ਔਰ ਇਹ ਦਿਨਾਂ ਚ ਫੇਰ ਛੁੱਟੀਆਂ ਆ ਹਰ ਪਾਸੇ ਰਸ਼ ਏ ਕਿੱਧਰੇ ਤੁਸੀਂ ਪਹਾੜੀ ਇਲਾਕੇ ਚ ਨਹੀਂ ਜਾ ਸਕਦੇ ਇਹ ਦਿਨਾਂ ਚ ਉੱਥੇ ਵੀ ਟ੍ਰੈਫਿਕ ਏ ਬਈ ਇੱਥੇ ਵੀ ਨਹੀਂ ਜਾ ਸਕਦੇ ਜਿਵੇਂ ਕੋਈ ਵੀ ਇਤਿਹਾਸਿਕ ਸਥਾਨ ਤੇ ਵੀ ਜਾਓ ਉੱਥੇ ਵੀ ਦੁਨੀਆਂ ਬੜੀ ਘੁੰਮਣ ਗਈ ਹੁੰਦੀ ਹੈ
ਪਤਾ ਦੁਨੀਆਂ ਨੂੰ ਵੀ ਚੈਨ ਨੀ ਹੈ ਗਰਮੀਆਂ ਚ ਮੈਨੂੰ ਘਰ ਨੀ ਬੈ ਹੁੰਦਾ
ਆ ਕਿ ਬਈ ਹਿੰਮਤ ਘੁੰਮਣ ਵਾਲਿਆਂ ਦੀ ਇੰਨੀ ਗਰਮੀ ਚ ਵੀ ਘੁੰਮਦੇ ਰਹਿੰਦੇ ਨੇ ਹੁਣ ਫੋਟੋਆਂ ਹੀ ਦੇਖਦੀ ਆ ਜਿਵੇਂ ਆਪਾਂ ਆਂਦੇ ਨੇਓ ਸੋਸ਼ਲ ਸਾਈਟ ਫੋਟੋਆਂ ਪੈਂਦੀਆਂ ਇੰਸਟਾ ਤੇ ਇਹਦੇ ਤੇ ਫੇਸਬੁੱਕ ਤੇ ਉਹ ਕਈ ਕਿਵੇਂ ਘੁੰਮਦੇ ਹੁੰਦੇ ਨੇ ਨਾ ਤੁੱਪਤ ਹੈ ਨਾ ਕੁਛ ਪ ਤੈ ਇਹਨਾਂ ਦੀ ਹਿੰਮਤ ਏ ਕਿਵੇਂ ਘੁੰਮਦੇ ਨੇ ਸ ਸਾਨੂੰ ਆਪਣਾ ਬੱਚਾ ਸਕੂਲੋਂ ਲਿਆਨਾ ਈ ਮੁਸ਼ਕਿਲ ਲੱਗਦਾ ਏ। ਬੰਦਾ ਸਵੇਰ ਦੇ ਜਾ ਕੇ ਸ਼ਾ ਸ਼ਾਮੀ ਆਂਦੇ ਨੇ ਐਕਚੁਲੀ ਪਤਾ ਐ ਕੀ ਮੈਨੂੰ ਤੇ ਮਾਈਗਰੇਨ ਵੀ ਹੁੰਦੇ ਐ ਨਾ। ਬਈ ਅਗਰ ਮੈਂ ਗਰਮੀ ਚ ਨਿਕਲ ਗੀ ਆਂ। ਤੇ ਮੈਨੂੰ ਤੇ ਮਾਈਗ੍ਰਨ ਸਟਾਰਟ ਜਾਂਦਾ ਏ।
ਹਾਂ ਸਹੀ ਗੱਲ ਮੈਨੂੰ ਵੀ ਹੈ ਇਹਦੀ ਪ੍ਰੋਬਲਮ ਨਾ ਥੋੜ੍ਹੀ ਜੀ ਮੈਨੂੰ ਵੀ ਏ। ਮਾਈਗ੍ਰੇਨ ਦੀ ਮੈਂ ਵੀ ਤੁੁੱਪੋ ਦੀ ਆਵਾਂ। ਯਾ ਫ਼ਿਰ ਮੈਨੂੰ ਕੋਈ ਗੈਸਟ ਆ ਜਨਾ ਮੇਰੀ ਥ ਰੁਕਾਵਟ ਹੋਜੇ ਮੈਨੂੰ ਜਿਆਦਾ ਖੇਚਲ ਹੋਜੇ, ਉਸ ਤੋਂ ਬਾਦ ਮੈਨੂੰ ਮਾਈਗ੍ਰੇਨ ਹੋਣਾ ਈ ਹੋਣਾ ਧੁੱਪ ਉਤੋਂ ਆ ਕੇ ਮੈਨੂੰ ਮਾਈਗ੍ਰੇਨ ਹੋਨਾ, ਅੱਛਾ। ਸਫ਼ਰ ਕਰਕੇ ਜਾਵਾਂ ਤੇ ਉ ਉਥੇ ਜਾ ਕੇ ਮਾਈਗ੍ਰਨ ਹੋਨਾ। ਕਿਧਰੋਂ ਦੀ ਵਾਪਿਸ ਆਵਾ ਮੈਨੂੰ ਤੇ ਆ ਕੇ ਮਾਈਗ੍ਰੇਨ ਹੋਨਾ।
ਹਾਂ, ਹਾਂ ਮੇਰੇ ਨਾਲ ਵੀ ਸੇਮ ਏਈ ਹੁੰਦਾ ਏ ਜੇ ਜਿਵੇਂ ਮੈਂ ਧੂੱਪ ਵਿੱਚ ਚਲੀ ਗਈ ਆ ਨਾ ਬੜੀ ਤੇ ਜਿਵੇਂ ਹੁਨ ਮੈਂ ਕਹਿ ਰੀ ਮੈਨੂੰ ਲੈਨ ਚਾਹਨੀ ਆਂ ਇਹ ਮੇਰਾ ਰੀਜ਼ਨ ਐਈਏ ਇੱਕ ਮੈਂ ਰੂਮ ਵਿੱਚ ਆ ਕੇ ਪੈਂਨੀ ਆ ਅੱਧਾ ਘੰਟਾ। ਕਿ ਏਸੀ ਅੱਗੇ ਬੈਠ ਜੋ ਕਿਉਂਕਿ ਗਰਮੀ ਦਾ ਮਾਈਗਰੇੇਨ ਨਾ ਪਾਨੀ ਪੀਂਨੀ ਆ ਫੇਰ ਮੈਂ ਤੁਸੀਂ ਵੀ ਐਵੇਂ ਕਰਨਾ। ਵੀ ਪੂਰਾ ਪਾਨੀ ਪੀਓ ਫੂਲ। ਹਾਂ ਗਲੂਕੋਜ ਪਾ ਕੇ ਪੀਓ ਯਾ ਨਿੰਬੂ ਪਾਣੀ ਪੀਓ ਮੈਂ ਤੇ ਹੁਣ ਕੀ ਕਰਨੀ ਅ ਇਹਨੂੰ ਲੈਣ ਜਾਨਾ ਏ ਨਾ ਉਸ ਤੋਂ ਪਹਿਲੇ ਜੋ ਗੋਂਦ ਕਤੀਰਾ ਵਗੈਰਾ ਖਾ ਕੇ ਜਾਂਨੀ ਆਂ। ਟੈਨਿੰਗ ਤੇ ਓਵੇ ਫੇਸ ਤੇ ਏਨੀ ਹੋ ਗਈ ਦੀ ਏ ਤੇ ਉਹ ਕਹਿੰਦੇ ਨੇ ਆਪ ਬਾਹਰ ਨਿਕਲਨ ਤੋਂ ਪਹਿਲੇ ਨਾ ਠੰਡਕ ਕੁਛ ਠੰਡਾ ਖਾ ਕੇ ਜਾਓ ਜਿਵੇਂ ਬੇਲ ਦਾ ਜੂਸ ਸੱਤੂ ਦਾ ਤੇ ਇਹ ਤੁਹਾਡੇ ਨਾ ਪਿਗਮੈਂਟੇਸ਼ਨ ਤੋਂ ਵੀ ਰਾਹਤ ਦਿੰਦਾ ਔਰ ਗਰਮੀ ਜਿਵੇਂ ਮਾਈਗ੍ਰੇਨ ਹੁੰਦਾ ਏ ਨਾ ਉਹਦੇ ਤੋਂ ਬਚਾਉਂਦਾਏ। ਇਸ ਕਰਕੇ ਜਦੋਂ ਮੈਂ ਲੈਨ ਜਾਂਨੀ ਨਾ ਮੈਂ ਤੇ ਗੋਂਦ ਕਤੀਰਾ ਵਗੈਰਾ ਚੀਆ ਸੀਡ ਅਦ ਦੁੱਧ ਈਚ ਪਾ ਕੇ ਖਾ ਜਾਂਨੀ ਆਂ ਮੈਂ ਤੇ ਫੇਰ ਇਹਨੂੰ ਲੈ ਕੇ ਆਨੀ ਆਂ ਲੈ ਕੇ ਆ ਕੇ ਮੈਨੂੰ ਪਤਾ ਕਿ ਮੈਨੂੰ ਮਾਈਗ੍ਰੇਨ ਅੱਛਾ ਦਵਾਈਆਂ ਤੋਂ ਅੱਛਾ ਕਿ ਬੰਦਾ ਅੱਧਾ ਘੰਟ ਫੇਰ ਰੈਸਟ ਈ ਕਰ ਲਏ। ਫਿਰ ਮੈਂ ਏ ਸੀ ਅੱਗੇ ਪੂਰਾ ਅੱਧਾ ਘੰਟਾ ਰੈਸਟ ਕਰਨੀ ਆ, ਪਾਣੀ ਪੂਣੀ ਆ ਕੇ ਉੱਪਰ ਪੀਨੀਆ ਤੇ ਫੇਰ ਟੱਚ ਚੁੜ ਬਚਾ ਰਹੇ ਮੇਰਾ ਵੀ ਸੇਮ ਤੁਹਾਡੇ ਵਾਲਾ ਹਾਲ ਏ, ਅਗਰ ਮਹਿਮਾਨ ਆਉਂਦਾ ਹੈ ਮਹਿਮਾਨ ਤੇ ਪੁਗ ਜਾਂਦਾ ਤੇ ਕਿਉਂਕਿ ਨੀਂਦ ਦਾ ਹੋ ਜਾਂਦਾ ਨਾ ਸਾਡਾ
ਹਾਂਜੀ ਹਾਂਜੀ ਨੀਂਦ ਹਾਂ ਸਹੀ ਕਹਿ ਰਹੇ, ਨੀਂਦ ਪੂਰੀ ਨਾਏ ਤੇ ਵੀ ਸਿਰ ਜਿਸ ਦਿਨ ਰਾਤੀ ਨੀਂਦ ਨਾ ਆਏ ਨਾ ਇੱਕ ਅੱਧਾ ਘੰਟਾ, ਉਹ ਵੀ ਸਿਰ ਦਰਦ ਸਿਰ ਦਰਦ ਨਾ ਹੋ ਗਿਆ ਬਲਾ ਹੋ ਗਈ
ਹਾਂ ਹਾਂ ਤੇ ਐਈ, ਸੇਮ ਮੇਰੇ ਨਾਲ ਵੀ ਐਹੀ ਔ ਇਸ ਕਰਕੇ ਮੈਂ ਤੇ ਆਪਣੇ ਆਪ ਨੂੰ ਬਈ ਬੜਾ ਬਚਾ ਕੇ ਰੱਖਦੀ ਆ, ਹੁਣ ਗਰਮੀ ਆ ਮੈਂ ਤੇ ਸੋਚਦੀ ਮੈਂ ਨਿਕਲਾ ਇਨਾ ਕਿਧਰੇ ਬਾਹਰ ਤੇ ਔਹੀ ਤੇ, ਹਾਂ ਹਾਂ ਚਲੋ ਵੈਸੇ ਬਾਹਰ ਮੇਰੇ ਘਰ ਆ ਜਾਣਾ ਕੋਈ ਨੀ ਗਰਮੀ ਨੀ ਹੈ, ਕਦੀ ਚੱਕਰ ਲਗਾ ਨਾ ਮੇਰੇ ਘਰ
ਅਰੇ ਗਰਮੀ ਦਾ ਮੌਸਮ, ਤੇ ਗਰਮੀ ਗਰਮੀ ਹੈ, ਬਸ ਜੋ ਮਰਜ਼ੀ ਜੀ ਤੁਸੀਂ ਕਰ ਲਓ ਇਨੇ ਨਹੀਂ ਜਾਣੀ ਬਸ ਐ ਵੀ ਹੈ ਕਿ ਗਰਮੀ ਵੀ ਦੇਖੋ ਹੁਣ ਇਹ ਪੱਚੀ ਤਰੀਕ ਤੋਂ ਦੇਖੋ ਨੌਤੱਪਾ ਸ਼ੁਰੂ ਹੋ ਰਿਹਾ ਹੈ ਤੇ ਦੇਖੋ ਕਿੰਨੀ ਗਰਮੀ ਪੈਣ ਵਾਲੀ ਹੈ
ਹਾਂ, ਬਸ ਫਿਰ ਇਥੇ ਹਰ ਸਾਲ ਐ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਕਿ ਜੂਨ ਦੇ ਮਿਡ ਤੇ ਹੋ ਜਾਂਦੇ ਆ ਬਰਸਾਤਾਂ ਸ਼ੁਰੂ ਨਾ
ਹਾਂਜੀ ਹਾਂਜੀ ਕਹਿ ਰਹੇ ਨੇ, ਐਦ ਕੀ ਮੌਨਸੂਨ ਆ ਜਾਏਗਾ ਜਲਦੀ ਈ
ਹਾਂ ਦੇਖੋ ਦੇਖਦੇ ਆ, ਹਾਂ ਚਲੋ ਜੀ ਔਕੇ ਜੀ ਹਾਂਜੀ ਠੀਕ ਹੈ, ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ